ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਸ। ਵਧੀਆ ਵਧੀਆ ਤੁਸੀਂ ਸੁਣਾਓ ਸਭ ਠੀਕ ਠਾਕ
ਸਭ ਵਧੀਆ ਜੀ ਤੁਸੀਂ ਦੱਸੋ?
ਬਸ ਵਧੀਆ ਜੀ ਘਰ ਸਭ ਠੀਕ ਠਾਕ?
ਹਾਂਜੀ ਸਭ ਵਧੀਆ ਜੀ।
ਬਸ ਇਹ ਕਰਨਾ ਕੀ ਹੈ? ਘਰ ਦੀ ਜੋ ਰੋਜ਼ ਦੀ ਰੂਟੀਨ ਹੈ ਬਸ ਓਹੀ ਕੰਮ ਹੋ ਰਹੇ ਆ। ਸਵੇਰੇ ਉਠੋ ਚਾਹ ਪਾਣੀ ਦੇਦੋ।
ਹਮ--ਹਮ
ਬਸ ਤੁਹਾਨੂੰ ਪਤਾ ਹੀ ਹੈ ਰੋਜ਼ ਜਿਹੜੇ ਕੰਮ ਹੈ। ਜਿੰਨਾ ਮਰਜੀ ਕਹਿ ਲਓ ਕਿ ਇਹ ਕੰਮ ਕਰਨਾ-ਕਰਨਾ ਬਸ ਤੁਹਾਨੂੰ ਪਤਾ ਕੁੱਛ ਨਾ ਕੁੱਛ ਤਾਂ ਚੇਂਜਜ। ਜਾਂਦੇ ਹੀ ਰਹਿੰਦੇ ਆ
ਆਉਂਦੇ ਹੀ ਰਹਿੰਦੇ ਆ ਸਹੀ ਗੱਲ ਹੈ ਜੀ
ਫਿਰ ਉੱਠੋ ਦੇ ਲੇਟ ਕੰਮ ਸ਼ੁਰੂ ਹੋ ਜਾਂਦੇ ਆ ਰਹਿੰਦਾ ਹੈ ਸਵੇਰੇ ਨਾਸ਼ਤਾ ਬਣਾ ਲੋ ਉਹ ਨੂੰ ਭੇਜ ਲੋ ਹੱਟੀ ਨੂੰ ਭੇਜ ਲੋ
ਇਹੀ ਹੈ ਸਹੀ ਗੱਲ ਹੈ ਨਹੀਂ ਰੂਟੀਨ ਬਣਾ ਲੋ ਤੇ ਵਧੀਆ ਰਹਿੰਦਾ ਹੈ
ਪਤਾ ਕੀ ਗੱਲ ਹੈ ਬੱਚਿਆਂ ਤੇ-ਤੇ ਫੈਮਲੀ ਤੇ ਡਿਪੈਂਡ ਕਰਦਾ ਹੇਨਾ ਜੇ ਬੱਚਿਆਂ ਨੂੰ ਛੁੱਟਟੀਆਂ ਤੇ ਸਾਰੇ ਕੰਮ ਹੀ ਲੇਟ ਹੈ ਫਿਰ ਰੂਟੀਨ ਹੀ ਸਾਰੀ ਬਦਲ ਜਾਂਦੀ ਹੈ ਜਦੋਂ ਸਕੂਲ ਜਾਂਦੇ ਓਦੋਂ ਰੂਟੀਨ ਹੋਰ ਹੋ ਜਾਂਦੀ ਹੈ
ਹਮ-ਹਮ ਸਹੀ ਗੱਲ ਉਹ ਤੇ ਹੈ ਹੀ ਇੱਕ ਰੋਟੀਨ ਨਾਲ ਚਲੋ ਨਾ ਤੇ ਸਭ ਸਹੀ ਰਹਿੰਦਾ ਹੈ ਹਨਾ
ਉਹ ਇੱਕ ਬੰਦੇ ਨੂੰ ਆਦਤ ਬਣ ਜਾਂਦੀ ਨਾ ਇੰਨੇ ਵਜੇ ਹਾਂ ਇੰਨੇ ਵਜੇ ਫ੍ਰੀ ਹੋ ਜਾਣਗੇ ਨਾ ਹੁਣ ਬ ਚ ਘਰ ਹੈ ਤੇ ਤੁਸੀਂ ਮੰਨੋਗੇ ਸਾਰਾ ਦਿਨ ਹੀ ਨੀ ਵਿਹਲੇ ਰੂਟੀਨ ਹੀ
ਵੇਹਲੇ ਹਾਂ ਜਿਸ ਦਿਨ ਬੱਚਿਆਂ ਦੀ ਛੁੱਟੀ ਹੁੰਦੀ ਹੈ ਨਾ ਉਸ ਦਿਨ ਤੇ ਸਾਡੇ ਘ ਬਸ ਸਾਰਾ ਦਿਨ ਕੰਮ ਹੀ ਨਹੀਂ ਮੁੱਕਦਾ ਨਾਸ਼ਤੇ ਪਾਣੀ ਨਹੀਂ ਮੁੱਕਦੇ ਕਦੇ ਮੰਮੀ ਇਹ ਬਣਾ ਲਓ ਕਭੀ ਇਹ ਬਣਾ ਬਨਾਂ ਦੋ
ਸਾਡੇ ਵੀ ਸਾਡੇ ਵੀ ਇਹ ਹਾਲ ਹੈ ਪਹਿਲਾਂ ਕਹਿਣਗੇ ਜੋ ਮਰਜੀ ਬਣਾ ਲੋ ਫਿਰ ਬਾਅਦ ਚੋਂ ਕਹਿਣਗੇ ਇਹ ਕੀ ਬਣਾ ਦਿੱਤਾ ਹਾਂ ਸਕੂਲ ਟਿਫਨਾਂ ਦੇ ਵਿੱਚ ਜੋ ਮਰਜੀ ਪਾ ਕੇ ਇਹਨਾਂ ਨੂੰ ਭੇਜ ਦਿਓ ਇਹਨਾਂ ਨੂੰ ਪਤਾ ਹੈ ਖਾ ਕੀ ਆਣੇ ਹੈ ਘਰ ਤਾਂ ਇਹਨਾਂ ਨੂੰ ਪਤਾ ਦੱਸਣਾ ਪੈਣਾ ਤੇ ਇੱਥੇ ਆ ਕੇ ਨਖਰੇ ਹੋਣੇ
ਸਹੀ ਗੱਲ
ਕਿਉਂਕਿ ਸਕੂਲ ਦਾ ਜੋ ਟਿਫਿਨ ਚ ਪਾ ਕੇ ਭੇਜਿਆ ਉੱਥੇ ਤਾ ਮਦਰਸ ਕੋਲ ਨੀ ਹੈਗੀਆਂ ਤੇ ਨਾ ਇਹ ਕੁਛ ਕਹਿ ਸਕਦੇ ਆ
ਅੱਛਾ-ਅੱਛਾ
ਤੇ ਇੱਥੇ ਹੁਣ ਪਤਾ ਹੈ ਸਾਹਮਣੇ ਮਾਵਾਂ ਹੈਗੀਆਂ ਤੇ ਇਹਨਾਂ ਨੂੰ ਕਹੀ ਚੋ ਤੇ ਕਰੀ ਜਾਓ
ਕਰੀ ਜਾਓ ਸਹੀ ਗੱਲ ਹੈ ਉਹੀ ਤੇ ਇੱਕ ਰੂਟੀਨ ਵਿੱਚ ਰਹਾਂਗੇ ਨਾ ਤਾਂ ਸਹੀ ਹੈ ਹੈਲਥ ਵੀ ਸਹੀ ਰਹਿੰਦੀ ਹੈ ਸਭ ਕੁਛ ਸਹੀ ਰਹਿੰਦਾ
ਬਿਲਕੁਲ-ਬਿਲਕੁਲ ਹਾਂ ਮੈਂ ਤਾਂ ਆਪ ਕਹਿੰਦੀ ਹਾਂ ਸਵੇਰੇ ਆਪਣਾ ਨਾਸ਼ਤਾ ਟਾਈਮ ਸ ਦੁਪਹਿਰੇ ਲੰਚ ਟਾਈਮ ਸ ਰਾਤ ਦੀ ਰੋਟੀ ਟਾਈਮ ਸੀ ਖਾਓ ਤਾਂ ਕਿ ਆਪਣਾ ਸਰੀਰ ਵੀ ਠੀਕ ਰਵੇ ਕਿਉਂਕਿ ਅੱਧੀ-ਅੱਧੀ ਰਾਤੀ ਖਾਣਾ ਪੀਣਾ ਹਨਾ ਅੱਜ ਕੱਲ ਦੇ ਟਾਈਮ ਦੇ ਵਿੱਚ ਬੜਾ ਗ਼ਲਤ ਤੇ ਕੰਮ ਹੈ
ਗ਼ਲਤ ਏ ਰੁਟੀਨ ਹੀ ਇੰਨੀ ਗਲਤ ਏ
ਮੰਨੋਗੇ ਨਾਸ਼ਤੇ ਹੀ ਜਦ ਗਿਆਰਾਂ ਬਾਰਾਂ ਵਜੇ ਆਉਣਗੇ ਤੇ ਰੋਟੀ ਆਪੇ ਤਿੰਨ ਚਾਰ ਵਜੇ ਖਾਧਦੀ ਜਾਏਗੀ ਤਿੰਨ ਚਾਰ ਚਾਰ ਵਜੇ ਰੋਟੀ ਖਾਓਗੇ ਤੇ ਰਾਤੀ ਆਪੇ ਦਸ ਵੱਜਣਗੇ ਦੱਸ ਕੇ ਗਿਆਰਾਂ ਵੱਜ ਜਾਂਦੇ ਨੇ ਸੋਂਦੇ-ਸੌਦੇ ਸੁਣਦੇ ਬਾਰਾਂ ਇੱਕ ਵੱਜ ਜਾਂਦਾ ਜੇ ਉਹ ਤੇ ਸਵੇਰੇ ਆਪਣੇ ਆਪ ਹੀ ਲੇਟ ਉੱਠੋਗੇ ਫੇਰ
ਹਾਂ ਉਹ ਵੀ ਗੱਲ ਹੈਗੀ ਆ। ਬੱਚੇ ਜਿਸ ਤਰ੍ਹਾਂ ਛੁੱਟੀ ਹੈਗੀ ਹੈ। ਤੇ ਕਹਿਣਗੇ ਅਦਾ ਜੀ ਸੋਣਾ ਨੀ ਤੁਸੀਂ ਸੋਚੋ ਹੁਣ ਅਸੀਂ ਤਾਂ ਘਰ ਦੇ ਕੰਮ ਕਰਨੇ ਆ ਨਾ। ਸਵੇਰੇ ਸਾਰਾ ਦਿਨ ਦਾ ਕੰਮ ਕਰ ਰਿਹਾ। ਸਣ ਅੱਧੀ ਰਾਤੀ ਫੇਰ ਨਾ ਇਹਨਾਂ ਨੂੰ ਕੁਛ ਨਾ ਕੁਛ ਹੋ ਜਾਂਦਾ ਹੈਗਾ। ਫਿਰ ਇਹਨਾਂ ਨੂੰ ਕੁੱਝ ਖਾਣ ਵਾਸਤੇ ਚਾਹੀਦਾ ਉਹ ਫੇਿਰ ਕੁਛ ਨਾ ਕੁਛ ਖਾ ਲਿਆ ਉਹ ਫਿਰ ਦੇਖੋ ਸਰੀਰ ਨੂੰ ਨੁਕਸਾਨ ਹੈ।
ਨੁਕਸਾਨ ਨ ਖਾਓ ਰ ਸੋ ਜਾਓ ਉਹ ਨੁਕਸਾਨ ਹੀ ਤੇ ਦੇਗਾ।
ਰੂਟੀਨ ਨ ਨਾ ਰਹੀ ਇਹਨਾਂ ਦੀ ਸਕੂਲ ਜਾਂਦੇ ਹੈਗੇ ਆ ਤੇ ਸਭ ਵਧੀਆ ਵਧੀਆ ਰਹਿੰਦਾ ਹੈ ਕੋਾਲਜ ਜਾਂਦੇ ਆ ਸਭ ਠੀਕ ਰਹਿੰਦਾ ਜਦੋਂ ਛੁੱਟੀਆਂ ਹੋਈਆਂ ਤੇ ਸਾਡੀ ਵੀ ਰੁਟੀ ਟੀਨ ਖਰਾਬ ਤੇ ਇਹਨਾਂ ਦੀ ਵੀ ਖਰਾਬ।
ਇਹਨਾਂ ਦੀ ਵੀ ਖ਼ਰਾਬ ਉਓਹੀ ਤੇ ਗੱਲਇਹ। ਪਤਾ ਨਹੀਂ ਕਿਉਂ ਬੱਚੇ ਤਾਂ ਸਮਝਦੇ ਹੀ ਨਹੀਂ ਹੈਗੇ। ਕਿ ਅਸੀਂ ਟਾਈਮ ਨਾਲ ਰੋਟੀ ਖਾਈਏ ਟਾਈਮ ਨਾਲ ਦਵਾਈ ਖਾਈਏ ਕੋਈ ਖਾਣੀਏ। ਕੋਈ ਟਾਈਮ ਨਾਲ ਫਰੂਟ ਖਾਈਏ ਦੁੱਧ ਟਾਈਮ ਨਾਲ ਲਈਏ ਹਰ ਚੀਜ਼ ਟਾਈਮ ਨਾਲ ਕਰਾਂਗੇ ਅਤੇ ਆਪ ਹੈਲਦੀ ਰਹਾਂਗੇ ਕੋਈ ਬਿਮਾਰੀ ਨਹੀਂ ਲੱਗੇਗੀ ਕੁ ਨਹੀਂ ਲੱਗੇਗੀ ਬਟ ਐ
ਇਹ ਸਮਝਦੇ ਹੀ ਨਹੀਂ ਹੈ।
ਇਹ ਨਹੀਂ ਸਮਝਦੇ ਬਈਆ ਇਹਨਾਂ ਨੂੰ ਤੇ ਹੈ-ਹੈ ਕਿ ਅਸੀਂ ਆਪਣੀ ਮਰਜ਼ੀ ਦਾ। ਕਰਨਾ ਹੈ ਅੱਗੋਂ ਕੁਛ ਕਹੋ ਆਪ ਕੋ ਨਹੀਂ ਪਤਾ ਹਮੇ ਪਤਾ ਹੈ। ਸਭ ਹਮੇ ਪਤਾ
ਬਿਲਕੁਲ ਜੀ ਇਹਨਾਂ ਨੂੰ ਹੀ ਪਤਾ ਹੁੰਦਾ ਸੰਤ ਤਾਂ ਕੁੱਛ ਪਤਾ ਹੀ ਵਸਤੇ ਐਵੇ ਵੀ ਵੱਡੇ ਹੋ ਗਏ
ਅਸੀਂ ਐਵੇਂ ਹੀ ਵੱਡੇ ਹੋ ਗਏ ਅਸੀਂ ਤਾਂ ਦੁਨੀਆਂ ਹੀ ਨਹੀਂ ਵੇਖੀ ਇਹਨਾਂ ਨੇ ਵੇਖੀ ਹੈ।
ਅਸੀ ਤੇ ਹੁਣ ਇਹਨਾਂ ਦੇ ਨਾਲ ਦੇਖਣ ਲੱਗੇ ਹਾਂ।
ਹਾਂ ਉਹੀ ਤੇ ਇਹ ਸਾਨੂੰ ਦੁਨੀਆਂ ਵਿਖਾ ਰਹੇ ਨੇ ਮੈਂ ਸਹੀ ਦੱਸ ਅਸੀਂ ਵਾਕੇ ਹੀ ਦੁਨੀਆਂ ਨਹੀਂ ਵੇਖੀ ਕੀ ਇਹ ਸਾਡੇ ਬੱਚੇ ਸਾਨੂੰ ਦੁਨੀਆਂ ਵਿਖਾ ਰਹੇ ਨੇ।
ਇਹ ਜ਼ਿਆਦਾ ਐਕਟਿਵ ਹੈ ਨਾ ਇਹ ਨਵੀਂ ਜਨਰੇਸ਼ਨ ਸਾਡੇ ਤੋਂ ਜ਼ਿਆਦਾ ਐਕਟਿਵ ਹੈ।
ਐਕਟਿਵ ਵੀਿਆ ਸਹੀ ਗੱਲ ਹੈ।
ਹਾਂ।
ਬਿਲਕੁਲ-ਬਿਲਕੁਲ ਉਓਹੀ ਤਾਂ ਗੱਲ ਇਹ।
ਉਹ ਛੁੱਟੀਆਂ ਸ਼ੁਰੂ ਹੁੰਦੀਆਂ ਜਾਂਦੀਆਂ ਤੇ ਪਹਿਲੇ ਇੰਨੇ ਖੁਸ਼ ਹੋ ਜਾਂਦੇ ਆ ਕਿ ਸਾਨੂੰ ਛੁੱਟੀਆਂ ਹੋ ਰਹੀਆਂ ਹੈ ਬਸ ਨਾਲ ਦੀ ਨਾਲ ਹੀ ਫਿਰਨਾ ਦਾ ਸ਼ੁਰੂ ਹੋ ਜਾਂਦਾ
ਕੰਮ ਆਾਂ ਬਿਲਕੁਲ ਬਿਲਕੁਲ-ਡਿਸਪਲਿਨ ਸਾਰੇ ਖ਼ਰਾਬ ਕਰ ਡਦੇ
ਹੋਰ ਮੈਂ ਕਿਹਾ ਛੱਟੀਆਂ ਤੁਹਾਨੂੰ ਹੁੰਦੀਆਂ ਸਾਨੂੰ ਥੋੜ੍ਹ ਨਾ ਹੁੰਦੀਆਂ ਸਾਡਾ ਉਲਟਾ ਕੰਮ ਵੱਧ ਜਾਂਦਾ ਸਾਡੀ ਆਪਣੀ ਰੂਟੀਨ ਖਰਾਬ ਹੋ ਜਾਂਦੀ ਹੈ ਸਾਨੂੰ ਹੁੰਦਾ ਸਵੇਰੇ ਸਾਢੇ ਸੱਤ-ਸੱਤ ਵਜੇ। ਸਕੂਲ ਚਲੇ ਗਏਸੀਂ ਪਿੱਛੋਂ ਵਹਲੇ ਹਾਂ। ਆਪਣਾ ਘਰ ਦਾ ਨ ਪਟਾਈਏ ਤੇ ਵਿਹਲੇਓ ਬੈਠੀਏ ਕਿਸੇ ਘਰ ਆਣਾ ਜਾਣਾ ਸੋ ਘਰ ਦੇ ਕੰਮ ਹਨਾ ਸਾਰੇ ਕੰਮ ਹੋ ਜਾਂਦੇ ਹੈ ਇਹਨਾਂ ਦੇ ਸਕੂਲ ਤੋਂ ਆਉਣ ਤੋਂ ਪਹਿਲਾਂ ਸਾਰੇ ਮ ਨਿਬੜ ਜਾਂਦੇ ਆ ਹੁਣ ਇਹ ਸਾਰਾ ਸਾਥ ਉੱਠਦੇ ਹੀ ਨ ਕਿੱਥੇ ਜਾਣਾ ਹੋ ਕਿਸੇ ਦੇ ਘਰ ਜਾਣਾ ਪਜੇ ਤੇ ਟੈਸ਼ਨ ਪੈ ਜਾਂਦੀ ਹੈ। ਕਿ ਹਾ ਫਲਾਣੇ ਘਰ ਜਾਣਾ ਪਹਿਲਾਂ ਹੀ ਸ਼ੁਰੂ ਹੋ ਜਾਈਦਾ, ਅਸੀਂ।
ਜਾਣਾ, ਸਾਰੇ ਆਪਣੇ ਕੰਮ ਨਬੇੜਾਂਗੇ ਤੇ ਜਾਵਾਂਗੇ ਨਾ
ਫੇਰ ਇਹਨਾਂ ਨੂੰ ਪਹਿਲਾਂ ਕਹਿਣਾ ਪੈਂਦਾ, ਅਸੀ ਇਸ ਦਿਨ ਜਾਣਾ, ਟਾਈਮ ਸਿਰ ਉੱਠ ਜਾਣਾ, ਨਾਸ਼ਤੇ ਕਰ ਲੈਣਾ ਆਪਣਾ ਨਾਹਾ ਤੋਂ ਕੇ ਗੁੱਤਾ ਜੁੜੇ ਕਰਵਾ ਲੋ ਜੋ ਕਰਨਾ
ਸਹੀ ਗੱਲ ਪਰ ਨਹੀਂ-ਨਹੀਂ ਉਹ ਉੱਠਣ ਗ ਲੇਟ। ਉਹ ਲੇਟ ਉੱਠਣਗੇ ਤੇ ਸਾਡੇ ਕੰਮ ਵੀ ਨਹੀਂ ਹੁੰਦੇ ਸਫ਼ਾਈ ਸਫਾਈਆਂ ਵੀ ਐਵੇਂ ਪਈਆਂ ਰਹਿੰਦੀਆਂ।
ਬਿਲਕੁਲ ਕੱਪੜੇ ਵੀ ਬਿਲਕੁਲ-ਬਿਲਕੁਲ ਨਾ ਸਫ਼ਾਈਆਂ ਦੇ ਕੰਮ ਹੁੰਦੇ ਆ ਨਾ ਕੱਪੜਿਆਂ ਦੇ ਨਾ ਭਾਂਡਿਆਂ ਦੇ।
ਬਸ-ਬਸ ਉਹ ਨਾਸ਼ਤੇ ਪਾਣੀ ਕਰਨਗੇ ਤੇ ਭਾਂਡੇ ਮਜੀਚਣਗੇ ਨਾ ਵਾਰੀ-ਵਾਰੀ ਭਾਂਡੇ ਥੋੜ ਨਾ ਕਰਦੇ ਰਹੋ।
ਉਹੀ ਤਾਂ ਗੱਲ ਹੈ ਨਾਹਾ ਧੋ ਕੇ ਵਿਹਲੇ ਹੋਣਗੇ ਤੇ ਤਾਂ ਹੀ ਸਫਾਈਆਂ ਹੋਣਗ
ਅ ਬਿਲਕੁਲ ਜੀ ਬਿਲਕੁਲ ਉਹ ਐਹੀ ਗਿਆਰਾਂ ਬਾਰਾਂ ਵਜ ਜਾਂਦੇ ਨੇ ਉੜਦੇ-ਉੜਦੇ ਮੇਰੀ ਬਿੱਟੀਆ ਦੀ ਨਾਈਟ ਸ਼ਿਫਟ ਰਹਿੰਦੀ ਏ ਉਹ ਉਹਨੂੰ ਨਾਈਟ ਸ਼ਿਫਟ ਰਹਿੰਦੀ ਸੀ ਨਾ ਤੋ ਉਹਨੂੰ ਆਦਤ ਪਈ ਹੋਈ ਉਹ ਰਾਤੀ ਭਰ ਸੋਦੀ ਨੀ ਅਗਲੇ ਦਿਨ ਛੁੱਟੀ ਹੋਏਗੀ। ਤੇ ਬਿਲਕੁਲ ਨਹੀਂ ਉਹ ਦਿਨੇ ਸੋਇਗੀ ਮੈਂ ਕਿਹਾ ਤੂੰ ਵੋ ਸੋ ਜਾਤੀ ਹੈ ਪਰ ਹਮਾਰਾ ਕੰਮ ਸਾਰੇ ਪੁੱਠੇ ਹੋ ਜਾਤੇ ਹੈ ਨਾ ਸਾਰੇ ਸਾਰੇ ਕੰਮ ਸਾਡੇ ਉਲ ਟ ਹੋ ਜਾਂਦੇ ਨੇ ਕਿ ਸਾਰਾ ਡਿਸਪਲਿਨ ਖਰਾਬ ਹੋ ਜਾਂਦਾਏ।
ਹਾਂ। ਬੱਚੇ-ਬੱਚੇ ਆਪਣੀ ਬੱਚੇ ਆਪਣੀ ਕੰਮਫਰਟ ਦੇਖਦੇ ਨਾ ਕਿਸ ਸਾਨੂੰ ਇਸ ਚੀਜ਼ ਤੇ ਠੀਕ ਹੈ ਅਸੀਂ ਇਸ ਚੀਜ਼ ਸਾਨੂੰ ਆ ਆਰਾਮ ਹਾਂ। ਲਾਈਕ ਅਸੀਂ ਮਹਿਸੂਸ ਕਰ ਰਹੇ ਹਾਂ, ਪਰ ਇਹ ਨਹੀਂ ਨਾ ਸੋਚਦੇ ਹੈਗੇ ਕਿ ਬਾਕੀਆਂ ਦਾ ਵੀ ਫੈਮਿਲੀ ਦਾ ਦੇਖ ਲਈਏ, ਕਿ ਬਾਕੀ ਪਰਿਵਾਰ ਦੇ ਮੈਂਬਰ ਕਿੰਨੇ ਔਖੇ ਨੇ, ਨਹੀ। ਅੱਜ ਕੱਲ੍ਹ ਦੇ ਬੱਚਿਆਂ ਨੂੰ, ਸਿਰਫ਼ ਆਪਣੇ ਨਾਲ ਮਤਲਬ ਹੈ, ਕਿ ਸਾਨੂੰ ਠੀਕ ਲੱਗ ਰਿਹਾ ਤੇ ਸਭ ਠੀਕ ਹੈ।
ਸਹੀ ਗੱਲ ਹੈ ਸਹੀ ਉਹ ਆਪਣੀ ਕੰਫਰਟੇਬਲ ਜ਼ੋਨ ਦੇਖ
ਹਾਂ।
ਆਪਣਾ ਕੰਫਰਟ ਦੇਖਦੇ ਨੇ, ਤੇ ਦੂਜਾ ਭਾਵੇਂ ਕੁਛ ਵੀ ਕਹੇ। ਪਰੇਸ਼ਾਨ ਹੋਵੇ ਨਾ ਹੋਵੇ, ਸਾਰੇ ਕੰਮ ਲੇਟ ਹੁੰਦੇ ਨੇ। ਚਲੋ ਜੀ ਕੋਈ ਨੀ ਇੱਕ ਰੋਟੀਨ ਬਨਾਨ ਬੱਚ ਇਹ ਵੀ ਅਸੀਂ ਵੀ ਬਣਾਈਏ, ਤਾਂ ਕਿ ਹੈਲਥ ਸਹੀ ਰਹੇ ਕਿਉਂਕਿ ਫਿਰ ਨਾ ਖਾਣਾ ਪੀਣਾ ਵੀ ਉਲਟਾ ਸਿਧਾ ਹੁੰਦਾ ਹੈ ਨਾ। ਤੇ ਉਹਦੇ ਨਾਲ ਵੀ ਸਰੀਰ ਖ਼ਰਾਬ ਹੋ ਜਾਂਦੇ ਨੇ ਦੇਖੇ ਨੇ ਅੱਜ ਕੱਲ੍ਹ ਕਿੰਨੇ ਤਰੀਕੇ ਦੀਆਂ ਬਿਮਾਰੀਆਂ ਚੱਲ
ਬਿਲਕੁਲ, ਦੇਖੋ ਜਦ ਰੂਟੀਨ ਹੀ ਖ਼ਰਾਬ ਹੋ ਗਈ, ਦੇਖੋ ਜਦ ਆਪਣੇ ਸੋਨ ਦੀ ਸੋਨ ਦੀ ਤੇ ਉੱਠਣ ਦੀ ਰੂਟੀਨ ਖਰਾਬ ਹੋ ਗਈ ਫਿਰ ਖਾਣ ਪੀਣ ਦੀ ਵੀ ਖਰਾਬ ਹੋ ਗਈ।
ਬਿਲਕੁਲ ਜੀ ਉਹੀ ਤੇ ਗੱਲ ਹੈ, ਹੂ
ਹੁੰਦੀ ਤੇ ਸਾਰੇ ਸਾਰੇ ਦਿਨ ਦੀ ਜਿਹੜੀ ਰੂਟੀਨ ਐ, ਉਹ ਸਾਰੀ ਉਲਟ ਪੁਲਟ ਹੋ ਜਾਂਦੀ ਏ।
ਸਹੀ ਗੱਲ ਹੈ।
ਕੋਈ ਆ ਜਾਵੇ, ਤੇ ਆਪਣੇ ਘਰ ਦਾ ਸਾਰਾ ਸਿਸਟਮ ਹਿਲ ਜਾਂਦਾ ਏ।
ਸਿਸਟਮ ਹਿਲ ਜਾਂਦਾ ਏ ਸਹੀ ਗੱਲ ਏ।
ਕਿ ਅਸੀਂ ਤੇ ਇਸ ਵੇ, ਹਾਂ ਉਹੀ ਨਾ ਟ ਰੋਟੀ ਖਾ ਕੇ ਵੇਲੇ ਹੋਏ ਦੇ ਸੀ, ਤੇ ਕਿੱਥੇ ਹਜੇ ਰੋਟੀ ਦਾ ਨਾਮੋ ਨਿਸ਼ਾਨ ਨੀ ਸ਼ੁਰੂ ਹੋਇਆ।
ਨਿਸ਼ਾਨ ਨਹੀਂ ਸ਼ੁਰੂ ਹੋਇਆ, ਸਹੀ ਗੱਲ ਏ। ਔ ਹੀ ਤੇ, ਆਰਾਮ ਨਾਲ ਟਾਈਮ ਨਾਲ ਸਵੇਰੇ ਦਸ ਵਜੇ ਨਾਸ਼ਤਾ ਪਾਣੀ ਹੋ ਜਾਏ, ਆਰਾਮ ਨਾਲ ਬਾਰਾਂ ਵਜੇ ਤਕ ਕੰਮ ਕਰਕੇ ਬੰਦਾ ਵੇਲਾ ਹੋ ਜਾਂਦਾਏ। ਫਿਰ ਦੁਪਹਿਰ ਦੀ ਰੋਟੀ ਖਾ ਲਏ, ਦੋ ਵਜੇ ਤਿਕਨ ਆਰਾਮ ਨਾਲ ਅਸੀਂ। ਵੇਲੇ ਹੋ ਜਈਏ, ਤਿੰਨ ਵਜੇ ਤਿਕਣ ਅਸੀਂ ਵੀ ਥੋੜਾ ਰੈਸਟ
ਬਿਲਕੁਲ-ਬਿਲਕੁਲ ਸਾਰੇ ਦਿਨ ਦਾ ਲੱਗੇ ਹੋਈ ਦਾ ਐ। ਆਪ ਤਾਂ ਬੈਠੇ-ਬੈਠੇ ਆਰਡਰ ਚਲਾਨੇ ਏ। ਏ ਦੇ ਦੋ ਜੀ, ਉਹ ਦੇ ਦੋ ਜੀ, ਉਹ ਕਰਦੋ ਜੀ, ਏ ਕਰਦੋ ਜੀ।
ਮੈਂ ਤੇ ਸੋਚਦੀ ਸੀ ਸਾਡੇ ਘਰ ਵਿੱਚ ਹੀ ਐਵੇਂ ਵੇ, ਐਨੀ ਪੱਤਾ ਹਰ ਘਰ ਚ ਇਹੀ ਏ।
ਨਹੀਂ-ਨਹੀਂ ਸਾਰੇ ਬਿਲਕੁਲ-ਬਿਲਕੁਲ। ਮੈਨੂੰ ਵੀ ਐਵੇਂ ਹੀ ਲੱਗ ਰਿਹਾ ਸੀਗਾ, ਬਸ-ਬਸ
ਨਹੀਂ ਮ
ਅਸੀਂ ਕੁਛ ਕਹਿ ਦਈਏ ਤੇ ਇਹਨਾਂ ਨੂੰ ਸੁਣਦਾ ਨੀ, ਇਹਨਾਂ ਦੀ ਨਾ ਸੁਣੋ, ਤੇ ਜਿਲਾਂਦੇ ਐ।
ਚਲਾਾਹ ਹਰ ਅਰ ਚ ਇਹੀ ਐ, ਸਹੀ ਗੱਲ ਅਗਰ ਅਸੀਂ ਇਹਨਾਂ ਨੂੰ ਕੋਈ ਕਮ ਕੈਨਗੇ ਨਾ, ਦੋ ਮਿੰਟੁ ਰੁਕ ਜੋ ਵੀ ਕਰਦੇ ਦੋ ਮਿੰਟ ਰੁਕੋ, ਦੋ ਮਿੰਟ ਤੇ ਇਹਨਾ ਦਾ ਅੱਧਾ ਘੰਟਾ ਲੱਗ ਜਾਏਗਾ, ਔਰ ਅਗਰ ਇਹ ਆਵਾਜ਼ ਮਾਰਨ ਉਸੀ ਉਸੀ ਟਾਈਮ ਨਾ ਹਾਜ਼ਰ ਹੋਈਏ ਬਸ ਸਾਡੀ ਤੇ ਖੈਰ ਨੀ, ਮੰਮੀ ਆਪ ਸੁਣਤੇ ਨੀ ਹੋ ਆਪਕੋ ਸੁਨਾਈ ਨੀ ਪੜਤੀ। ਕਿਆ ਆਪਕੋ ਸੁਣਾਈ ਨੀ ਪੜਤਾ, ਮੇਰੀ ਆਵਾਜ਼ ਨਹੀਂ ਸੁਣ ਰਹੇ ਹੋ।
ਹਾਂ ਆਪ ਨੂੰ ਆਪ ਨੂੰ ਨੀ ਸੁਣਦਾ, ਔ ਕੋਈ ਗੱਲ ਨਹੀ।
ਹਾਂ ਓਹੀ ਤੇ ਉਹ ਹੀ ਓਹੀ ਤੇ, ਇਹਨਾਂ ਦੀ ਗੱਲ ਏ। ਤਾਂ ਹੀ ਗੁੱਸਾ ਚੜ੍ਹਦਾ।
ਹਾਂ ਮੈਨੂੰ ਲੱਗਿਆ ਸ਼ਾਇਦ ਮੇਰੇ ਘਰ ਹੀ ਹੈ, ਇੱਕ ਮਿੰਟ ਰੁਕ ਜਾਓ, ਦੋ ਮਿੰਟ ਰੁਕ ਜਾਓ ਤੁਸੀਂ ਤੁਸੀ ਵੀ ਉਹੀ ਸੇਮ ਗੱਲ ਕਰ ਦਿੱਤੀ।
ਹਾਂ ਨਹੀਂ ਹੈ, ਐਵੇਂ ਕਰਦੇ ਨੇ। ਦੋ ਮਿੰਟ ਤਾਂ ਅੱਧਾ ਘੰਟਾ ਹੋ ਜਾਵੇਗਾ, ਕਹਿ ਕਹਿ ਕੇ ਉਹ ਹੁੰਦਾ, ਮੂੰਹ ਕੁੱਤਾ ਹੋ ਜਾਂਦਾ।
ਹਾਂ ਬਿਲਕੁਲ ਬਿਲਕੁਲ ਬਿਲਕੁਲ ਕਈ ਵਾਰ ਤਾਂ ਮੈਂ ਆਪ ਕਹਿ ਦਿੰਦੀ, ਮੈਂ ਕਿਹਾ ਤੁਸੀਂ ਰਹਿਣ ਨੀ ਦੋ ਮੈਂ ਇੰਨੀਆਂ ਤੁਹਾਡੀ ਅਹ ਮਿੰਨਤਾਂ ਕਰ ਰਹੀ ਹ ਮੈਂ ਆਪ ਉੱਠ ਕੇ ਇਸ ਤੋਂ ਵਧੀਆ ਗੱਲਿੰਨੀ ਹੈਗੀ ਆ ਕਿ ਤੁਹਾਨੂੰ ਇੰਨੀ ਵਾਰੀ ਕਹਿਣਾ ਪੈ ਰਿਹਾ
ਕਹਿਣਾ ਪੈ ਰਿਹਾ ਹਾਂਜੀ ਹਾਂਜੀ ਅੱਜ ਅੱਜ ਕੱਲ੍ਹ ਹਰ ਘਰ ਦੇ ਵਿੱਚ ਇਹ ਹੀ ਆਾਲਏ ਬੱਚੇ ਐਡਵਾਂਸ ਨੇ ਅੱਜ ਕੱਲ੍ਹ ਮਾਂ ਪਿਓ ਐਵੇਂ ਲੱਗਦੇ ਨੇ ਪਤਾ ਨੀ ਕਿਹੜੇ ਬੈਕਵਰਡ ਵਿੱਚ ਉੱਠ ਕੇ ਆਏ ਨੇ ਬੈਕਰਡ ਏਰੀਆ ਚੋਂ ਆਏ ਹ ਅਸੀਂ ਸਾਨੂੰ ਕੁਛ ਨੌਲੇਜ ਨਹੀਂ ਸਾਨੂੰ ਕੁਛ ਪਤਾ ਹਾਂ ਅਸੀਂ ਦੀਨ ਦੁਨੀਆਂ ਦਾ ਨਹੀਂ ਪਤਾ
ਹਾਂ ਇਹਨਾਂ ਨੂੰ ਸਾਰਾ ਬਿਲਕੁਲ ਬਿਲਕੁਲ ਇਹਨਾਂ ਨੂੰ ਸਭ ਕੁਛ ਪਤਾ ਇਹ ਸੋਚਦੇ ਹ ਸਾਡੇ ਵਰਗਾ ਬਿਲਕੁਲ ਬਿਲਕੁਲ ਇਹ ਸੋਚਦੇ ਆਾਂ ਸਾਡੇ ਵਰਗਾ ਸਿਆਣਾ ਕੋਈ ਨੀ ਹੈਗਾ ਪਰ ਇਹ ਨੀ ਪਤਾ ਹੈਗਾ ਕਿ ਤੁਸੀਂ ਸਿਰਫ ਇੱਕ ਟਾਈਮ ਦੇ ਹਿਸਾਬ ਨਾਲ ਚੱਲ ਰਿਓ ਤੇ ਅਸੀਂ ਲੋਕਾਂ ਨੇ ਦੁਨੀਆਂ ਦੇਖ ਲਈ
ਦੁਨੀਆਂ ਦੇਖ ਲਈ ਸਹੀ ਗੱਲ ਇਹ ਬਸ ਆਪਣੇ ਟਾਈਮ ਨੂੰ ਦੇਖ ਕੇ ਨਾ ਉੱਦਾਂ ਹੀ ਉੱਥੇ ਹੀ ਕੰਫਰਟ ਹੋ ਕੇ ਬੈਠੇ ਹੋਏ ਨੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਜਾ ਕੇ ਸਾਨੂੰ ਕਿੰਨਾ ਨੁਕਸਾਨ ਦਿੰਦੀਆਂ ਇਹ ਚੀਜ਼ਾਂ ਜੇ ਅਸੀਂ ਹਰ ਚੀਜ਼ ਦੀ ਰੋਟੀਨ ਨਹੀਂ ਬਣਾਵਾਂਗੇ ਟਾਈਮ ਨਾਲ ਖਾਣਾ ਨਹੀਂ ਖਾਵਾਂਗੇ ਬਹੁਤ ਦਿੱਕਤ ਹੈ ਚਲੋ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਵੀ ਮੈਨੂੰ ਵੀ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ